ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਤੁਸੀਂ ਕਿਵੇਂ ਹੋ
ਹਾਂਜੀ ਹਾਂਜੀ ਵਧੀਆ ਜੀ ਆਪ ਜੀ ਸੁਣਾਓ ਆਪ ਜੀ ਕਿੱਦਾਂ ਹੋ ਜੀ
ਬਸ ਵਧੀਆ ਜੀ ਵਧੀਆ ਕੀ ਹਾਲ ਚਾਲ ਆ
ਹਾਂਜੀ ਹਾਂਜੀ ਵਧੀਆ ਚੜ੍ਹਦੀ ਕਲਾ ਜੀ
ਬਸ ਵਧੀਆ ਜੀ ਬਸ ਕੁਛ ਨੀ ਜੀ ਮੈਨੂੰ ਤਾਂ ਥੋੜਾ ਸ ਘੁੰਮਣੇ ਦੇ ਪਲਾਨਿੰਗ ਕੀ ਸੀ ਤੇ ਆ ਮੌਸਮ ਦਾ ਕਾਫੀ ਚੰਗਾ ਔਰ ਮੈ ਚਲ ਖੋਬ ਲੈਂਦੇ
ਹਾਂਜੀ ਹਾਂਜੀ ਵਧੀਆ ਵਧੀਆ ਘੁੰਮਣਾ ਵੀ ਜ਼ਰੂਰੀ ਹੈ ਜੀ
ਹਾਂਜੀ ਹਾਂਜੀ ਉਓਹੀ ਚੰਗਾ ਜਿਦੇ ਦੇਖੋ ਵਕਤ ਦੀ ਇੰਪੋਰਟੈਂ ਜ ਕਿ ਅਗਰ ਦੇਖਿਆ ਜਾਂਦਾ ਉਸ ਹਿਸਾਬ ਅਗਰ ਘੁੰਮ ਲ ਅੱਜ ਕਲ ਦੇ ਬੋਂ ਕਿ ਸਕੂਲ ਨਾਲ
ਹਾਂਜੀ ਹਾਂਜੀ
ਤਾਂ ਮੈਨੂੰ ਚਲੋ ਕਈ ਘੁੰਮਣੇ ਦਾ ਪਲਾਨ ਬਣਾ ਲਏ ਸੀ
ਹੋਰ ਵਧੀਆ ਵੈਸੇ ਮਤਲਬ ਕਿ ਇਹੀ ਹੈ ਮਤਲਬ ਕਿ ਸਮੇਂ ਨੂੰ ਕਿਵੇਂ ਆਪਾਂ ਯੂਜ ਕਰਨਾ ਠੀਕ ਹੈ ਨਾ ਹੁਣ ਦੇਖੋ ਹੁਣ ਬੱਚਿਆਂ ਦੀ ਵੀ ਛੁੱਟੀ ਹੈ ਭਾਵੇਂ ਅਸੀਂ ਦੇਖੋ ਛੁੱਟੀਆਂ ਲੈ ਕੇ ਜਾ ਨਹੀਂ ਸਕਦੇ ਕਿਉਂਕਿ ਅਧਿਕਤਰ ਤਾਂ ਫਿਰ ਬੱਚਿਆਂ ਦੀ ਪੜ੍ਹਾਈ 'ਤੇ ਨੁਕਸਾਨ ਪੈਂਦਾ
ਹਾਂਜੀ ਹਾਂਜੀ ਉਹਦੀ ਮਤਲਬ ਦੇ ਬੱਚੋ ਦੀ ਅਹ ਬੱਚੋ ਦੀ ਵੀ ਘੁੰਮਨ ਕੀ ਦਿਲਚਸਪੀ ਰਹਿੰਦੀ ਹੈ ਕਿ ਮੰਮਾ ਆਹ ਲੈ ਕੇ ਚੱਲਣਾ ਰਹਿੰਦੀ ਵ ਕੇ ਲੈ ਕੇ ਵਕੇਸ਼ਨ ਦੇ ਮਤਲਬ ਪੂਰੇ ਦਿਨ ਘਰ ਪੇ ਨਿਕਲ ਜਾਂਦਾ ਅਬ ਦੋ ਤਿੰਨ ਦਿਨ ਦੇਖਾ ਜਾਂਦਾ ਮੌਸਮ ਕਾਫ਼ੀ ਚੰਗਾ ਨਹੀਂ ਮੈਂ
ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਆਪਣੇ ਵਾਸਤੇ ਵੀ ਟਾਈਮ ਨਿਕਾਲਣਾ ਚਾਹੀਦਾ ਹੈ ਠੀਕ ਹੈ ਨਾ ਟਾਈਮ ਨੂੰ ਦੇਖ ਕੇ ਹੀ ਚੱਲਣਾ ਚਾਹੀਦਾ ਸਾਨੂੰ ਬਿਨਾਂ ਆਪਣਾ ਕਿਉਂਕਿ ਦੇਖੋ ਟਾਈਮ ਐਸੀ ਚੀਜ਼ ਹੈ ਸਮਾਂ ਐਸਾ ਹੈਗਾ ਕਿ ਇਹਨੂੰ ਅਸੀਂ ਫੜ ਨਹੀਂ ਸਕਦੇ ਇਹ ਬਸ ਬੀਤਦਾ ਜਾ ਰਿਹਾ ਹੈ ਬਸ ਸਾਡੇ 'ਤੇ ਡਿਪੈਂਡ ਕਰਦਾ ਵੀ ਸਾਨੂੰ ਕਿਵੇਂ ਜੀਣਾ ਸਾਨੂੰ ਕਿਵੇਂ ਆਪਣਾ ਸਮੇ ਨੂੰ ਕਿਵੇਂ ਆਪਾਂ ਤੀਤ ਕਰਨਾ ਕਿਵੇਂ ਉਹਨੂੰ ਜੀਣਾ ਹੈਏ ਆਪਾਂ ਕਿਵੇਂ ਕਰਨਾ ਹੈ ਸਭ ਕੁਛ ਇਹ ਸਾਡੇ ਤੇ ਹੈਗਾ ਇਹਨੂੰ ਅਸੀਂ ਫੜ ਨੀ ਸਕਦੇ
ਉਨੀ ਮਤਲਬ ਜਿ ਕਿ ਉਹ ਹਾਂਜੀ ਉਨੀ ਤਾਂ ਆਪਲ ਵਕਤ ਅੱਛੇ ਨਾਲ ਅੱਛੇ ਟਾਈਮ ਦੇ ਸਪੈਂਡ ਕਰੇ ਦੇ ਆਪਣੇ ਬੱਚੋਂ ਨਾਲ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਅਤੇ ਮੈਂ ਵੀ ਇਹੀ ਕਹਿੰਦੀ ਹਾਂ ਦੇਖੋ ਅਸੀਂ ਟਾਈਮ ਟੂ ਟਾਈਮ ਅਗਰ ਅਸੀਂ ਅਸੀਂ ਕਦਰ ਕਰਾਂਗੇ ਨਾ ਟਾਈਮ ਦੀ ਅਸੀਂ ਸਮੇਂ ਦੀ ਕਦਰ ਕਰਾਂਗੇ ਸਮੇਂ ਸਾਡੀ ਵੀ ਕਦਰ ਕਰੇਗਾ ਆਪਾਂ ਆਪਣੇ ਟਾਈਮ ਆਪਣਾ ਰੂਟੀਨ ਬਣਾਈਏ ਵੀ ਸਾਡਾ ਟਾਈਮ ਖ਼ਰਾਬ ਨਾ ਜਾਏ ਸਾਡਾ ਮਤਲਬ ਕਿ ਜੋ ਸਮੇਂ ਹੈਗਾ ਉਹ ਠੀਕ ਰਹੇ ਬਿਲਕੁਲ ਅਸੀਂ ਆਪਣਾ ਆਪਣਾ ਮਤਲਬ ਕਿ ਕਿਸੇਬ ਪਲੈਨ ਸਮਝ ਲਓ ਵੀ ਅਸੀਂ ਪਲੈਨਿੰਗ ਕਰਕੇ ਚੱਲਣਾ ਤੇ ਐਵੇਂ ਚੱਲਾਂਗੇ ਨਾ ਮਤਲਬ ਕਿ ਸਮੇਂ ਸਾਡੇ ਨਾਲ ਹੀ ਹੈਗਾ ਹਾਂਜੀ ਅਗਰ ਅਸੀਂ ਉਹਦਾ ਮਤਲਬ ਕਿ ਲਾ ਲਓ ਉਹਨੂੰ ਵੇਸਟ ਕਰਾਂਗੇ ਸਮੇਂ ਖ਼ਰਾਬ ਕਰਾਂਗੇ ਬੈਠਾਂਗੇ ਫੋਨ ਚਲਾਵਾਂਗੇ ਅ ਬੇ ਫਾਲਤੂ ਦੀ ਜਿਵੇਂ ਅਹ ਮਤਲਬ ਐਵੇਂ ਰੀਲਸ ਵਗੈਰਾ ਦੇਖਾਂਗੇ ਤੇ ਸਮੇਂ ਅਸੀਂ
ਹਾਂਜੀ ਹਾਂ ਵੀ ਬਿਲਕੁਲ ਸਹੀ ਦੱਸੋ ਬਹੀ ਦੇਖੋ ਜੀ ਮਤਲਬ ਟਾਈਮ ਦੀਤਨੀ ਗੇਮ ਦੀ ਚੇਂਜ ਹੋ ਗਏ ਅੱਜ ਕੱਲ ਦੇ ਮਾਹੌਲ ਦੇ ਵਿੱਚ ਦੇਖਿਆ ਜਾਏ ਤਾਂ ਆਦਿ ਬੱਚਾ ਲੋ ਬੜੇ ਲ ਸਭ ਦੇ ਫੋਨ ਦੇ ਵਿੱਚ ਆਪਣੇ ਰੀਲ ਸਕ੍ਰੋਲ ਕਰਨ ਦੇ ਕਰਨ ਦੇ ਲੱਗੇ ਰਹਿੰਦੇ ਦੋ ਦੋ ਤਿੰਨ ਦਿਨ ਘੰਟਾ ਦਾ ਪੰਦਾ ਨਹੀਂੀ ਚੱਲਦਾ
ਹਾਂਜੀ ਹਾਂਜੀ ਹਾਂਜੀ,,, ਬਿਲਕੁਲ ਬਿਲਕੁਲ ਸਾਨੂੰ ਉਹਨੂੰ ਯੂਟੀਲਾਈਜ਼ ਕਰਨਾ, ਵੀ ਉਹਨੂੰ ਕਿਵੇਂ ਆਪਾਂ,, ਹਾਂਜੀ ਬਿਲਕੁਲ ਕੁਲ ਕਿਵੇਂ ਚਲਾਉਣਾ ਹੈ ਅਸੀਂ ਕਿਵੇਂ ਰਹਿਣਾ ਹੈ ਇਹ ਸਭ ਸਾਡੇ 'ਤੇ ਹੀ ਡਿਪੈਂਡ ਕਰਦਾ ਅਸੀਂ ਅਗਰ ਟਾਈਮ ਨੂੰ ਵੇਸਟ ਕਰਾਂਗੇ,, ਤ ਉਹ ਵੀ ਸਾਨੂੰ ਵੇਸਟ ਹੀ ਕਰੇਗਾ,, ਅਗਰ ਅਸੀਂ ਦੇਖੋ ਕਿੰਨਾ ਸਦੂਪਯੋਗ ਕਿਵੇਂ ਕਰ ਸਕਦੇ ਹਾਂ ਅਸੀਂ ਆਪਣੇ, ਸਮੇਂ ਨੂੰ, ਮਤਲਬ ਕਿ ਬੈਠ ਕੇ, ਕੋਈ,,,,,,, ਭਗਵਾਨ ਦਾ ਨਾਮ ਲੈ ਕੇ ਠੀਕ ਹੈ ਆਪਣੀ ਐਕਸਰਸਾਈਜ਼ ਕਰਕੇ, ਕੇ ਟਾਈਮ ਟੂ,,, ਟਾਈਮ ਔਰ ਘਰ ਦੇ ਕੰਮ ਤੇ ਚਲੋ ਜ਼ਰੂਰੀ ਹਨ ਉਹ ਤੇ ਕਰਨੇ ਹੀ ਪੈਂਦੇ ਨੇ ਉਹ ਉਸ ਤੋਂ ਇਲਾਵਾ ਅਸੀਂ ਅਪਣੇ, ਆਪੇ ਵਾਸਤੇ ਵੀ ਟਾਈਮ ਨਿਕਾਲ ਸਕਦੇ ਹਾਂ ਜੋ ਸਾਨੂੰ ਸਾਡੇ ਸਰੀਰ ਵਾਸਤੇ ਅੱਛਾ ਹੈਗਾ ਯੋਗਾ ਹੈਗਾ,, ਠੀਕ ਹੈ ਹੋਰ, ਹੈਲਦੀ ਖਾਣਾ ਚਾਹੀਦਾ ਸਾਨੂੰ, ਟਾਈਮ ਵਿੱਚ ਠੀਕ ਹੈ, ਟਾਈਮ ਦੇ ਅਕੋਰਡਿੰਗ ਅਸੀਂ ਖਾਵਾਂਗੇ ਸਾਡੇ ਸਰੀਰ ਨੂੰ ਵੀ ਅੱਛਾ ਲੱਗੇਗਾ,
ਉਹੀ ਜਦੋਂ ਡੇਲੀ ਲਾਈਫ ਦੇ ਰੂਟੀਨ ਇਤ ਚੇਂਜ ਹੋ ਸ ਬੱਚੇ, ਦੇ ਨਾਲੂੰ ਛੁੱਟੀਆਂ ਵੀ ਪੈ ਗਈ ਸਕੂਲ ਦੀ,
ਹਮ,,,,,, ਹਾਂਜੀ ਹਾਂਜੀ ਇਹ ਇਹ ਸਿਸਟਮ ਸਭ ਹਾਂਜੀ ਸਭ ਮਾਵਾਂ,,,, ਵਾਸਤੇ ਇਹ ਸਿਸਟਮ ਹੋ ਗਿਆ ਖਰਾਬ, ਛੁੱਟੀਆਂ ਵਿੱਚ ਨਾ ਲੇਟ ਸੋਣਾ ਬੱਚਿਆਂ ਨੇ ਲੇਟ ਉੱਠਣਾ ਫਿਰ ਦੇਖੋ ਸਾਰੇ ਕੰਮ ਲੇਟ ਨੇ, ਇਹ ਇਹ ਚੀਜ਼ ਨੋਟ, ਕਰੋ ਵੀ ਆਪਾਂ ਲੇਟ ਸੋਵਾਂਗੇ ਲੇਟ ਉੱਠਾਂਗੇ ਲੇਟ ਉੱਠਾਂਗੇ, ਤੇ ਸਾਡਾ ਜੋ ਰੂਟੀਨ ਦਾ ਕੰਮ ਹੈਗਾ ਜੋ, ਆਪਾਂ ਇੰਨੇ ਵਜੇ ਆ ਨਾਸ਼ਤਾ ਕਰਦੇ ਸੀ ਇੰਨੇ ਵਜੇ ਐ ਵਾਲਾ, ਕੰਮ ਕਰਦੇ ਸੀ ਯੋਗਾ ਕਰਦੇ ਸੀ ਇਹ ਕਰਦੇ ਸੀ ਉਹ ਸਾਰਾ ਕੁਛ ਲੇਟ ਹੋ ਗਿਆ ਉਹ ਸ਼ਡਊਲ ਹੁਣ ਸਾਡਾ, ਪੂਰਾ ਇਹ ਮਹੀਨੇ ਐਵੇਂ ਹੀ ਚੱਲਦਾ,
ਹਾਂਜੀ ਹਾਂਜੀ,,, ਉਹੀ ਨਾ ਮੈਂ ਇਹ ਤੋਂ ਬੱਚੇ ਨਾਲ ਸਮਝਾ ਸਮਝਾ ਨਹੀਂ ਥਕਲੀ ਦੇ, ਜ ਸੋਚ ਲਦੇ ਅਜੇ ਆਪਣਾ ਟਾਈਮ ਵੇਸਟ ਕਰ ਦਿੱਤਾ ਫੋਨ ਜਾਂ ਇਦ ਬੈਠ ਕੇ,
ਹਾਂਜੀ,,,,,, ਬਿਲਕੁਲ ਬਿਲਕੁਲ ਮੈਂ ਵੀ ਕਹਿੰਦੀ ਹਾਂ ਸਾਨੂੰ, ਘੁੰਮਣਾ ਵੀ ਚਾਹੀਦਾ ਹੁਣ ਸਾਡੀ ਜਿਵੇਂ ਛੁੱਟੀਆਂ ਪਈਆਂ ਦੀਆਂ ਸਾਨੂੰ ਮਤਲਬ ਕਿ,,,, ਆਪਣੀ ਫੈਮਿਲੀ ਨਾਲ ਇੰਜੋਏ ਕਰਨ ਵਾਸਤੇ ਥੋੜ੍ਹਾ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਵਾਸਤੇ ਸਾਨੂੰ ਬਾਹਰ, ਜਾਣਾ ਚਾਹੀਦਾ ਆਪਣੀ ਫੈਮਲੀ ਨਾਲ,,
ਹਾਂਜੀ ਹਾਂਜੀ,,,,,,,, ਉਹੀ ਜੇ ਦੇਖੋ ਦੇ ਮਤਲਬ ਟਾਈਮ ਦੇ ਆਪਣੇ ਪੜ੍ਹਾਈ ਦੇ ਕੰਮ ਵਿੱਚ ਇਤਨਾ,, ਤਰ ਦਾ ਫਿਊਚਰ ਵੀ ਚੰਗਾ ਹੋ ਸਕਦਾ ਉਹਦੇ ਟਾਈਮ ਦੀ,
ਬਿਲਕੁਲ ਬਿਲਕੁਲ ਹੁਣ ਹਾਂਜੀ ਹੁਣ ਅਹ ਦੇਖੋ ਅੱਜ ਕੱਲ ਬੱਚਿਆਂ ਦੀ ਛੁੱਟੀਆਂ ਹੈਗੀਆਂ, ਜਾਂ, ਜੂਨ ਵਿੱਚ ਤੇ ਹੁਣ ਬੱਚਿਆਂ ਦੇ ਏ ਸਮਰ ਕੈਂਪ ਲੱਗ ਰਹੇ, ਨੇ ਕੁਛ ਗੁਰਬਾਣੀ ਨਾਲ ਜੋੜਨ ਵਾਲੇ ਕੈਂਪ ਲੱਗ ਰਹੇ ਨੇ, ਕੁਛ ਬੱਚੇ ਨੂੰ ਸਿਖਾਉਣ ਵਾਸ ਤੇ ਜਿਵੇਂ ਤੁਸੀਂ ਲਾ ਲਓ ਤੈਰਨਾ ਹੁੰਦਾ ਹੈ। ਤੇ ਉਹ ਵੀ ਜਿਵੇਂ ਪੂਲ ਵਗੈਰਾ ਤੇ ਉਹ ਤੈਰਨਾ ਸਿਖਾਂਦੇ ਨੇ ਬੱਚਿਆਂ ਨੂੰ ਦੇਖੋ ਐਵ ਟਾਈਮ ਦਾ ਆਪਾਂ ਸਦ ਉਪਯੋਗ ਕਰਦੇ ਦੇ ਵਿਆਹ ਸਮੇਂ ਦਾ ਆਪਾਂ ਹਾਂ।
ਉਹੀ ਵਧੀਆ ਜੀ ਵਧੀਆ ਵੀ ਇਹਦੀ ਮਤਲਬ ਆਨੇ ਵਾਲੇ ਦੇ ਟਾਈਮ ਦੇ ਬੱਚੋਂ ਦੇ ਕੋਈ ਦਿੱਕਤ ਨੀ ਹੋਣੇ ਦੀ
ਬੱਚਿਆਂ ਨੂੰ ਦੇਖਣਾ ਹੈ, ਕਿ ਬੱਚਿਆਂ ਬੱਚਿਆਂ ਦੀ ਰੁਚੀ ਕਿਸ ਚੀਜ਼ ਵਿੱਚ ਹੈਗੀ ਹੈ। ਕਿਹਦੇ ਵਿੱਚ ਇੰਟਰਸਟ ਹੈਗਾ ਬਚ ਬੱਚਿਆਂ ਨੂੰ, ਜਿਵੇਂ ਕਈ ਬੱਚਿਆਂ ਨੂੰ ਸਿੰਗਿੰਗ ਦਾ ਇੰਟਰਸਟ ਹੁੰਦਾ ਹੈ। ਗਾਣ ਦਾ ਵਜਾਣ ਦਾ ਕੁਛ ਸਿੱਖਣ ਦਾ ਤਬਲਾ, ਹਾਰਮੋਨੀਅਮ ਸਿੰਗਿੰਗ ਦਾ ਜਾਂ ਕੁਛ ਬਨਾਣ ਦਾ ਤੇ, ਐਨ ਦਿਨਾਂ ਵਿੱਚ ਸਾਨੂੰ ਉਹਨਾਂ ਦੀ ਕਲਾਸਾਂ ਲਗਾਣੀਆਂ ਚਾਹੀਦੀਆਂ ਨੇ। ਭਾਵੇਂ ਅਸੀਂ ਖੁਦ ਲਗਾਈਏ। ਜੇ ਅਸੀਂ ਖੁਦ ਲਗਾਈਏ, ਭਾਵੇਂ ਉਹਨਾਂ ਨੂੰ ਕਿੱਧਰ ਭੇਜੀਏ ਜਾਣ ਵਾਸਤੇ, ਵੀ ਤੁਸੀਂ ਇੱਕ ਦੋ ਘੰਟੇ ਵਾਸਤੇ ਕਲਾਸ ਲਗਾਓ।
ਉਹੀ ਦੇ ਬੱਚੇ ਤਾਂ ਅੱਜ ਕਲ ਤੋਂ, ਇਤਨਾ ਮਤਲਬ ਰੀਲ ਦੇਚ ਕਰੋਲ ਕਰਨ ਨੂੰ ਲਾਉਣ ਦੇ ਬਿਜੀ ਹੋ ਜਾਂਦੇ। ਕਿ ਉਸ ਕੋ ਦਿਲਚਸਪੀ ਜਾਂਦੀ ਮੈਨੂੰ ਵੀਡੀਓ ਸ਼ੂਟ ਕਰਨ ਦੇ ਉਹ ਜਾਂ ਤੇ ਹੋ ਜਾਂ ਵਾਇਰਲ ਹੋ ਜਾਂਦੇ ਕਾਫੀ ਕਰੇਜ਼ ਚੱਲਰਹਾ ਸੀ।
ਹਾਂ, ਹਾਂ ਹਾਂਜੀ, ਹਾਂਜੀ ਬਿਲਕੁਲ, ਬਿਲਕੁਲ।
ਫਿਰ ਉਹੀ ਹੈ। ਜੀ ਬੱਚੇ ਦੇ ਇੰਟਰਸਟ ਦੇ ਹਿਸਾਬ ਤੇ ਅਗਰ ਕੋਈ ਕੰਮ ਕੀਚਾ ਸੀ। ਬੱਚੇ ਉਸੇ ਰੁ
ਹਾਂ, ਹਾਂ ਹੁਣ ਖ਼ਾਸ ਕਰ ਅ ਕੁੜੀਆਂ ਨੂੰ ਹੁੰਦਾ ਬੈਠ ਡਾਂਸ ਦਾ ਸ਼ੌਂਕ ਹੁੰਦਾ ਹੈ। ਮੁੰਡਿਆਂ ਨੂੰ ਵੀ ਹੁੰਦਾ ਕੁੜੀਆਂ ਨੂੰ ਕਿ ਮੁੰਡਿਆਂ ਨੂੰ ਵੀ ਹੁੰਦਾ ਹੈ। ਡਾਂਸ ਦਾ ਸ਼ੌਂਕ ਉਹਨਾਂ ਨੂੰ ਜਿਵੇਂ ਭੰਗੜਾ ਕਲਾਸਿਸ ਜੁਆਇਨ ਕਰਵਾ ਤੀ ਜਾਂ ਕੁੜੀਆਂ ਵਾਸਤੇ ਵੀ ਡਾਂਸ ਅਕੈਡਮੀ ਹੁੰਦੀ ਆ, ਉੱਥੇ ਜੁਆਇਨ ਕਰਵਾਤਾ ਬੱਚਿਆਂ ਨੂੰ
ਅ ਕੁਨੀਆਂ ਦੇ ਵਿਚਾਰੇ ਦੇ ਮਤਲਬ ਜ ਛੇ ਸੱਤ ਸਾਲ ਸ ਰਹਿੰਦੇ ਹੋ। ਹਾਂਜੀ-ਹਾਂਜੀ ਜਦ ਤੱਕ ਕਮ ਉਮਰ ਦੇ ਰਹਿੰਦੇ ਕੁੜੀਆਂ ਦਬ ਤੱਕ ਤੋਂ ਵਿਚਾਰੀ ਦੇ ਚੰਗੇ, ਮਜ਼ੇ ਕਰੱਲੇ ਸੀ। ਜੈਸ-ਜੈਸੇ ਸਮਝਦਾਰੀ ਤੇ, ਮੈਚੋ੍ਰਿਟੀ ਆਤੇ ਵਕਤ ਜਿਦੋਂ ਆਪਣੇ ਆਪ ਹੀ
ਬਿਲਕੁਲ ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ।
ਉਹੀਓ ਅਜੇ ਮਤਲਬ ਦੇ ਮਾਹੌਲ ਤੇ ਕਾਫੀ ਅਸਰ ਪਣਦੇ ਸੀ।
ਹਾਂਜੀ, ਬਿਲਕੁਲ, ਹਾਂਜੀ। ਅਗਰ ਅਸੀਂ ਉਹਨੂੰ ਵੇਸਟ ਕਰਾਂਗੇ ਟਾਈਮ ਨੂੰ, ਤਾਂ ਟਾਈਮ ਇੱਕ ਦਿਨ ਸਾਨੂੰ ਵੀ ਕੰਗਾਲ ਬਣਾਏਗਾ। ਫੇਰ ਉਹ ਸਾਡੇ ਟਾਈਮ ਤੇ ਕਿਸੇ ਵਾਸਤੇ ਤੇ ਨਹੀਂ ਰੁਕਦਾ।
ਉਹੀ ਹੈ। ਜੇ ਮਤਲਬ ਅਗਰ ਵਕਤ ਰਹੇ ਤਾਂ ਜੇ ਵਕਤ ਦੀ ਕਦਰ ਕਰ ਲਈ ਦੀ
ਹਾਂਜੀ, ਕਈ ਦੇਖੋ ਸੋ ਕੇ ਗਵਾ ਲੈਂਦੇ ਆ, ਟੈਮ ਆਪਣਾ ਹੈਂ ਤੇ ਤੇ ਕਹਿੰਦੇ ਆ ਨੀਂਦ ਪੂਰੀ ਕੀਤੀ ਹੈ। ਜਾਂ ਆ ਕੁਛ ਕੀਤਾ ਪਰ ਫਿਰ ਵੀ ਨੀਂਦ ਦਾ ਟਾਈਮ ਰਾਤ ਦਾ ਹੀ ਹੈਗਾ ਦਿਨੇ ਹਾਂਜੀ ਆਪਣਾ ਥੋੜ੍ਹੀ ਜਿਹੀ ਬੰਦਾ ਨੈਪੀ ਲੈਣੀ ਹੁੰਦੀ ਹੈ। ਚਲੋ ਇੱਕ ਅੱਧਾ ਘੰਟਾ ਸੋ ਗਿਆ। ਚਲੋ ਥੋੜ੍ਹਾ ਤੰਦਰੁਸਤ ਫੀਲ ਕਰਦਾ ਬੰਦਾ ਵੀ ਪਰ ਉਹਦੇ ਬਾਅਦ ਫਿਰ ਕੁੱਛ ਆਪਣਾ ਕੁੱਛ ਅਲੱਗ
ਹਾਂਜੀ। ਤੁਸੀ ਕਿਸੇ ਨ ਨਾਲ ਚੰਗੀ ਗੱਲ ਕੀ ਹੈ। ਸੀ ਮਤਲਬ ਦੇ ਆਪਦੇ ਚੌਬੀਸ ਘੰਟੇ ਦੇ ਗਰੀਬ ਦੇ ਪਾਸ ਵੀ ਹੁੰਦੇ ਚੌਬੀਸ ਘੰਟੇ ਦੇ ਅਮੀਰ ਪਾਸ ਵੀ ਹੁੰਦੇ। ਦੀਪੈਂਡ ਕਰਦਾ ਧਾਰੇ ਉਪਰ ਵੀ ਕੀ ਹਾਂਜੀ।
ਹਾਂਜੀ-ਹਾਂਜੀ। ਭਾਵੇਂ ਉਹ ਅਮੀਰ ਭਾਵੇਂ ਉਹ ਗਰੀਬ ਏ। ਟਾਈਮ ਸਭ ਕੋਲ ਹੈਗਾ ਸੇਮ ਹੈਗਾ। ਕੋਈ ਐ ਨੀ ਅਮੀਰ ਬੰਦਾ ਉਹਨੂੰ ਜ਼ਿਆਦਾ ਟਾਈਮ ਹੈਗਾ। ਉਹਦੇ ਕੋਲ ਤੇ ਆ ਜੋ ਗਰੀਬ ਆ ਉਹਦੇ ਕੋਲ ਘੱਟ ਟਮ ਹੈਗਾ ਸਭ ਕੋਲ ਚੌਵੀ ਘੰਟੇ ਦਿਨ ਦੇ ਹੈਗੇ ਨੇ
ਖ਼ਰਾਬ ਕਰ ਰਹੇ ਨੇ ਬਿਲਕੁਲ-ਬਿਲਕੁਲ, ਹਾਂਜੀ।
ਮੈਨੂੰ ਤਾਂ ਯੋਹੀ ਲੱਗਦਾ ਵੀ ਮਤਲਬ ਜੇ ਜਿਸ ਹਿਸਾਬ ਦੇ ਆਜੇ ਬੱਚਿਆਂ ਦੀ ਛੁੱਟੀਆਂ ਦਾ ਟਾਈਮ ਵੀ ਕਾਫੀ ਬਿਜੀ ਹੁੰਦੇ ਸੀ। ਤੁਹਾਡਾ ਵੀ ਸਕੂਲ ਨਾਮ ਦਾ ਟਾਈਮ ਦਾ ਰਹਿੰਦੇ ਸੀ। ਆਪਣੇ ਸੁਭਾ ਹੀ ਸਕੂਲ ਜਾਵਾਂ ਤੇ ਤੇ ਦੁਪਹਿਰ ਦਾ ਟਿਊਸ਼ਨ ਵਗੈਰਾ ਜਾਂਦੇ ਤੋਂ ਕਾਫੀ ਬਿਜੀ ਰਹਿੰਦੀ ਤਾਂ ਉਹਨੂੰ ਟਾਈਮ ਦੀ ਕੀਮਤ ਪਤਾ ਰਹਿੰਦੀ
ਬਿਲਕੁਲ ਹਾਂਜੀ ਸਾਨੂੰ ਹੀ ਦੱਸਣਾ ਪਏਗਾ ਆਪਣੇ ਬੱਚੇ ਬੱਚਿਆਂ ਨੂੰ ਬਈ ਤੁਸੀਂ ਆਪਣਾ ਟਾਈਮ ਕਿਵੇਂ ਕਿੱਧਰ ਕਿਵੇਂ ਲਗਾਣਾ ਵੀ ਜਿਵੇਂ ਹੁਣ ਅਸੀਂ ਉਹਨਾ ਨੂੰ ਹਰ ਇੱਕ ਚੀਜ਼ ਦੱਸਾਂਗੇ ਵੀ ਇਸ ਟਾਈਮ ਤੁਸੀਂ ਅਸੀਂ ਸਾਨੂੰ ਸ਼ਡਿਊਲ ਬਣਾਣਾ ਪਏਗਾ ਖੁੱਦ ਦਾ ਵੀ ਬੱਚਿਆਂ ਦਾ ਵੀ ਵੀ ਕਿਸ ਟਾਈਮ ਤੁਸੀਂ ਕਿਹੜਾ ਕੰਮ ਕਰਨਾ ਅਗਰ ਉਹ ਟਾਈਮ ਤੁਹਾਡਾ ਸੌਣਦਾ ਉਸ ਟਾਈਮ ਸੌ ਜਾਓ। ਫੇਰ ਉੱਠਣ ਦੇ ਟਾਈਮ ਉੱਠ ਕੇ ਆਪਣਾ ਜੋ ਖਾਣਾ ਪੀਣਾ ਖਾ ਕੇ ਆਪਣਾ ਕੋਈ ਅਲੱਗ ਚੀਜ਼ ਕਰੋ ਅਲੱਗ ਐਕ ਐਕਟੀਵਿਟੀ ਕਰੋ ਜਿਹਦੇ ਨਾਲ ਤੁਹਾਨੂੰ ਕੁਛ ਸਿੱਖ ਸਾਨੂੰ ਮਿਲੇ ਕੋਈ ਕੁਛ ਵੀ ਹੁੰਦਾ ਬਹੁਤ ਕੁਛ ਹੈ ਅੱਜ ਕੱਲ੍ਹ ਸਿੱਖਣ ਵਾਸਤੇ ਅੱਜ ਕੱਲ੍ਹ ਦੇਖੋ ਟੈਕਨੋਲੋਜੀ ਨੇ ਵੀ ਇੰਨੀ ਤਰੱਕੀ ਕਰ ਲਈ ਹੈ। ਨਾ ਸਭ ਕੁਛ ਬੰਦਾ ਮਤਲਬ ਕਿ ਸਿੱਖਣਾ ਚਾਂਦਾ ਹਾਂਜੀ-ਹਾਂਜੀ।
ਟਕਨੋਲੋਜੀ ਨਾਲ ਤੇ ਇਤਨੀ ਤਰੱਕੀ ਹੁੰਦੀ ਸੀ ਬੰਦਾ ਹਾਂਜੀ ਕੁੱਛ ਐਸੇ ਨਹੀਂ ਲੋੜ ਹੀ ਨਹੀਂ ਰਹਿੰਦੀ ਕੀ ਕੋਈ ਜੋ ਚੀਜ਼ ਆਪ ਕੋ ਆਨਲਾਈਨ ਨਹੀਂ ਮਿਲਦੀ ਸੀਹੀ ਆਪਣੇ ਫੋਨ ਨਹੀਂ ਮਿਲਗੀ ਜੋ ਵੀ ਆਪਦਾ ਸਿੱਖਣਾ ਤੇ ਆਪਣਾ ਸਰਚ ਮਾਰਦੇ ਆਪਣਾ ਕੁਛ ਵੀ ਸਿੱਖਣਾ ਆਸਾਨੀ ਹਾਂਜੀ
ਬਿਲਕੁਲ ਹਾਂਜੀ।
ਆਪਾਂ ਤੋਂ ਓਹੀ ਕੋਸ਼ਿਸ਼ ਕਰੀਏ ਤਾਂ ਟਾਈਮ ਦੀ ਕੀਮਤ ਸਮਝੇ ਤਾਂ ਕਿ ਕੱਲ ਕੋ ਹਮਾਰੇ ਨਾਲ ਕੋਈ ਦਿੱਕਤ ਨਾ ਹੋ।
ਹੂੰ ਹਾਂਜੀ। ਬਹੁਤ ਕੁਛ ਦੇਖੋ ਆਪਣਾ ਅਸੀਂ ਸਮੇਂ ਦਾ
ਹਾਂਜੀ-ਹਾਂਜੀ।
ਸਦਉਪਯੋਗ ਕਰ ਸਕਦੇ ਹਾਂ ਕੀ-ਕੀ ਕਰ ਸਕਦੇ ਹਾਂ ਬਹੁਤ ਕੁਛ ਕਰ ਸਕਦੇ ਹਾਂ ਭਾਵੇਂ ਉਹ ਕੋਈ ਕੰਮ ਹੈ ਜਿਹਦੇ ਤੋਂ ਅਸੀਂ ਅਰਨ ਕਰ ਸਕਦੇ ਆ। ਠੀਕ ਹੈ ਕੁਛ ਕਮਾ ਸਕਦੇ ਹਾਂ। ਫਿਰ ਉਹਦੇ ਬਾਅਦ ਅਸੀਂ ਕੁਛ ਸਿੱਖ ਕੇ ਮਤਲਬ ਕਿ ਕਿਸੇ ਨੂੰ ਸਿਖਾ ਵੀ ਸਕਦੇ ਹਾਂ। ਦੇਖੋ ਮਹਿੰਦੀ ਹੈ ਮਹਿੰਦੀ ਵਿੱਚ ਵੀ ਸਭ ਨੂੰ ਰੁਚੀ ਹੁੰਦੀ ਹੈ ਸਿੱਖਣ ਦਾ ਮਨ ਹੁੰਦਾ ਆਣੀ ਚਾਹੀਦੀ ਹੈ ਤਾਂ ਉਹ ਵੀ ਸਿੱਖ ਸਕਦੇ ਹਾਂ। ਅਤੇ ਛੁੱਟੀਆਂ ਹੈਗੀਆਂ ਹਨ ਖਾਸ ਕਰ ਕੁੜੀਆਂ ਦਾ ਮਨ ਹੁੰਦਾ ਜਿਵੇਂ ਸੂਟ ਵਗੈਰਾ ਦਾ
ਹਾਂਜੀ-ਹਾਂਜੀ ਉਹੀ ਇਹਦੇ ਮਤਲਬ ਲਰਨਿੰਗ ਦੇ ਵਗੈਰਾ ਹਾਂਜੀ-ਹਾਂਜੀ ਆਪਣਾ ਲ ਲਾਰਨਿਗ ਦੀ ਇਮਪੋਟਸ ਆਪਣਾ ਲਰਨੀਗ ਕਰਦੇ ਐਕਸਪੀਰੀਅਸ ਤੇ ਕਾਫੀ ਗਰੋਥ ਜਾਂਦੀ ਆ।
ਬਿਲਕੁ
ਹ ਚੱਲੋ ਜੀ ਆਪ ਸੇ ਬਾਤ ਕਰਕੇ ਚੰਗਾ ਲਗਾ।
ਹਾਂਜੀ-ਹਾਂਜੀ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ।